ਸਤਿ ਸ੍ਰੀ ਅਕਾਲ ਜੀ।ਹੋਰ ਜੀ।ਵਧੀਆ ਜੀ, ਵਧੀਆ। ਤੁਸੀਂ ਸੁਣਾੳ?
ਬਹੁ ਵਧੀਆ। ਮੈਂ ਕਿਹਾ, ਬੜਾ ਚਿਰ ਹੋ ਗਿਆ ਸੀ, ਆਏ ਨਹੀਂ ਤੁਸੀਂ ਘਰ।
ਬਸ ਜੀ, ਟਾਈਮ ਨੀ ਮਿਲਿਆ ਜੀ, ਚੱਕਰ ਨਹੀਂ ਲੱਗਿਆ ਉਸ ਪਾਸੇ।
ਅੱਛਾ, ਉਦੋਂ ਤੁਸੀਂ, , ਹਾਂ ਮੈਂ ਵੀ ਆਵਾਂਗਾ, ਉਦੋਂ ਤੁਸੀਂ ਕਿਹਾ ਸੀ ਨਾ, ਮੈਂ ਆਵਾਂਗਾ। ਆਏ ਨਹੀਂ, ਮੈਂ ਵੇਟ ਕਰਦਾ ਰਿਹਾ।
ਹਾਂਜੀ-ਹਾਂਜੀ। ਕੋਈ ਨੀ। ਆਵਾਂਗੇ, ਕਦੀ ਆਵਾਂਗੇ ਜੀ।
ਤੇ ਹੋਰ?
ਹਾਂਜੀ-ਹਾਂਜੀ। ਸਭ ਵਧੀਆ, ਬਸ ਗਏ ਸੀ। ਘੁੰਮਣ ਗਏ ਹੋਏ ਸੀ ਜੀ।
ਅੱਛਾ, ਤੇ ਡਿਊਟੀ, ਡਿਊਟੀ ਠੀਕ
ਹਾਂਜੀ-ਹਾਂਜੀ। ਸਭ ਵਧੀਆ ਡਿਊਟੀ। ਪਿੱਛੋਂ ਦੇ ਜਾਣੇ ਹਾਂ ਨਾ ਜੀ, ਬੰਦਾ ਦੇ ਜਾਂਦੇ ਹਾਂ।
ਆਪਣਾ, ਕੀ ਕਹਿੰਦੇ ਨੇ ਕਿਦੇ ਏ ਯਾਤਰਾ ਦਾ ਪ੍ਰੋਗਰਾਮ ਬਣਾ ਰਹੇ ਸੀ, ਤੁਸੀਂ ਕਿਤੇ ਜਾਣ ਦਾ? ਅੱਛਾ। ਤੇ ਕਿੱਥੇ ਪਲਾਨਿੰਗ ਏ?
ਅਸੀਂ ਜੀ ਟੂਰ ਲਾਉਣਾ ਸੀ ਜੀ। ਇਹ ਐਮ ਪੀ ਆਲੇ ਪਾਸੋਂ ਸਾਰਾ ਪੂਰਾ ਘੁੰਮ ਕੇ ਆਰਾਮ ਨਾਲ
ਅੱਛਾ। ਨਹੀਂ, ਅਹ ਗੁਰਦੁਆਰਿਆਂ ਵਿੱਚ ਜਾਣਾ ਸੀ, ਹਨਾ?
ਹਾਂਜੀ-ਹਾਂਜੀ, ਗੁਰਦੁਆਰਿਆਂ ਵਿੱਚ ਜਾਣਾ ਸੀ। ਹਾਂਜੀ।
ਠੀਕ ਹੈ। ਏ ਇੱਧਰ ਕਿਤੇ ਗਏ ਹੋ, ਤੁਸੀਂ ਹਜ਼ੂਰ ਸਾਹਿਬ ਵਾਲੇ ਪਾਸੇ?
ਹਾਂਜੀ। ਇੱਕ ਦੋ ਵਾਰੀ ਗਏ ਹਾਂ।
ਨਨ
ਹਾਂਜੀ-ਹਾਂਜੀ। ਇੱਕ-ਦੋ ਵਾਰੀ ਗਏ ਆਂ।
ਕਿੱਥੇ-ਕਿੱਥੇ ਗਏ ਹੋ? ਕਿਹੜੇ-ਕਿਹੜੇ ਯਾ ਯਾਤਰਾ ਤੇ?
ਅਸੀਂ ਬੜੀ ਦੂਰ-ਦੂਰ ਵੀ ਗਏ ਆਂ ਜੀ। ਅਹ, ਅੰਮ੍ਰਿਤਸਰ ਵੀ ਹੋ ਆਏਂ ਆ ਜੀ, ਹੋਰ ਵੀ ਕਈ ਗੁਰਦੁਆਰਿਆਂ ਚ ਹੋ ਆਏਂ ਆਂ।
ਅੱਛਾ। ਵਧੀਆ ਯਾਰ ਤੁਹਾ ਆ ਹੇਮਕੁੰਟ ਸਾਹਿਬ ਗਏ ਕਦੀ।
ਨਹੀਂ ਜੀ ਨਹੀਂ ਹੇਮਕੁੰਟ ਸਾਹਿਬ, ਗਏ ਸੀ ਬਸ ਰਾਹ ਚ ਥੋੜ੍ਹੀ ਪ੍ਰੋਬਲਮ ਹੋ ਗਈ, ਵਾਪਸ ਆ ਗਏ ਸੀ।
ਅੱਛਾ ਹਾਂ ਉਹਹੀ ਪਹਾੜੀ ਇਲਾਕੇ ਨਾ ਤੇ ਜ਼ਿਆਦਾਤਰ ਲੋਕ ਲੋਕਾਂ ਦਾ ਉਹ ਦਿਲ ਦਸ ਚੱਕਰ ਹੋਣ ਲੱਗ ਜਾਂਦੇ ਨੇ ਠੀਕ ਠੀਕ ਹੈ ਅਤੇ ਆਪਣਾ ਇੱਧਰ ਨੰਦੇੜ ਸਾਹਿਬ ਤੁਸੀਂ ਹਜ਼ੂਰ ਸਾਹਿਬ ਕਿਸ ਤਰ੍ਹਾਂ ਟਰੇਨ 'ਤੇ ਗਏ ਸੀ
ਹਾਂਜੀ ਇੱਕ ਵਾਰੀ ਟ੍ਰਰੇਨ ਤੇ ਗਏ ਸੀਗੀ ਫਿਰ ਇੱਕ ਵਾਰੀ ਫਲਾਈਟ ਕੀਤੀ ਸੀਗੀ
ਠੀਕ ਫਲਾਈਟ ਦੀ ਟਿਕਟ
ਬਹੁਤ ਮਹਿੰਗੀ ਆਈ ਸੀਗੀ ਅਠਾਰਾਂ ਹਜ਼ਾਰ ਦੇ ਟਿਕਟ ਆਈ ਸੀ ਜੀ
ਅਠਾਰਾਂ ਹਜ਼ਾਰ
ਹਾਂਜੀ ਹਾਂਜੀ
ਠੀਕ
ਅਸੀਂ ਪੂਰੀ ਫੈਮਲੀ ਗਏ ਸੀ ਜੀ ਪੰਜ ਜਣੇ
ਠੀਕ-ਠੀਕ ਠੀਕ ਹੈ ਤੇ ਉੱਥੇ ਮਾਹੌਲ ਕਿਸ ਤਰ੍ਹਾਂ ਦਾ ਸੀ
ਮਾਹੌਲ ਬਸ ਜੀ ਜਿਵੇਂ ਇੱਥੇ ਹੁੰਦਾ ਉਵੇਂ ਆ ਪੂਰੀ ਤਪਦੀ ਗਰਮੀ
ਅੱਛਾ ਹਾਂ ਉਹ ਸਾਊਥ ਵਾਲੇ ਪਾਸੇ ਤੇ ਬਹੁਤ ਗਰਮੀ ਜਿ ਰਹਿੰਦੀ ਠੀਕ ਠੀਕ ਤੇ ਉੱਥੇ ਹੋਰ ਅੱ ਅੱਗੇ ਵੀ ਇੱਕ ਗੁਰਦੁਆਰਾ ਸਾਹਿਬ ਹੈ ਨਾਨਕ ਚੀਰਾ
ਹਾਂਜੀ ਹਾਂਜੀ ਨਾਨਕ ਸਿਰੇ ਹਾਂਜੀ ਹਾਂਜੀ ਉੱਥੇ ਬੱਸ ਤੇ ਜਾਂਦੇ ਨੇ ਜੀ ਤੁਸੀਂ ਗਏ ਹੋ ਉਹਦੀ
ਹਾਂ ਅਸੀਂ ਵੀ ਇੱਕ ਦੋ ਵਾਰੀ ਗਏ ਹਾਂ
ਹਾਂਜੀ ਹਾਂਜੀ ਬਹੁਤ ਮਜ਼ਾ ਆਉਂਦਾ ਜੀ
ਬਹੁਤ ਵਧੀਆ ਪਹਾੜੀ ਇਲਾਕਾ ਹੈ ਅਤੇ ਬਹੁਤ ਵਧੀਆ ਜਗ੍ਹਾ ਹੈ ਹੈ ਨਾ ਤੇ ਬਾਕੀ ਗਰਮੀ ਤੇ ਹਣਦੀ ਪਟਨਾ ਸਾਹਿਬ ਗਏ ਹੋ ਤੁਸੀਂ ਇੱਧਰ ਬਿਹਾਰ ਵਿੱਚ
ਨਹੀਂ ਜੀ ਪਟਨਾ ਸਾਹਿਬ ਨੀ ਜਾਣ ਹੋਇਆ ਹੁਣ ਬਣਾ ਰਿਹਾ ਪਲੈਨਿੰਗ ਚੱਲੋਗੇ ਤੁਸੀਂ ਨਾਲ
ਹਾਂ ਹਾਂ ਬਿਲਕੁਲ ਦੱਸ ਦੇਣਾ ਮੈਨੂੰ ਮੈਂ ਤਾਂ ਹੀ ਪੁੱਛ ਰਿਹਾ ਨਾ ਜਾਣਾ ਤੁਹਾਡੇ ਨਾਲ
ਚੱਲਿਓ ਨਾਲ ਤੁਸੀਂ ਤੇ
ਠੀਕ ਠੀਕ ਹੈ ਤੇ ਪਹਿਲੇ ਗਏ ਹੋ ਤੁਸੀਂ
ਨਹੀਂ ਹੀ ਨਹੀਂ
ਆਪਣੇ ਸਾਹਿਬ ਨਹੀਂ ਗਏ ਨਾ ਹਾਂ ਤੇ ਐਤਕੀ ਫੇਰ ਉੱਥੇ ਬਣਾ ਲੋ
ਹਾਂਜੀ ਤੁਸੀਂ ਆਏ ਹੋ
ਬਹੁਤ ਪਹਿਲੇ ਗਿਆ ਸੀ ਪੰਦਰਾਂ ਪੰਦਰਾਂ ਅ ਸਾਲ ਹੋ
ਅੱਛਾ ਕੋਈ ਨੀ ਘੁੰਮ ਆਦੇ ਆ ਸਾਰੇ ਉਹਨੂੰ
ਹਾਂ ਹਾਂ ਅਤੇ ਆਪਣਾ ਇੱਧਰ ਹੇਮਕੁੰਡ ਸਾਹਿਬ ਦੀ ਵੀ ਦੇਖਦੇ ਹਾਂ ਹੁਣ
ਹੇਮਕੁੰਟ ਸਾਹਿਬ ਦੇ ਹੁਣ ਤੇ ਜੀ ਬਾਈਕਾਂ ਤੇ ਜਾਵਾਂਗੇ ਪਹਿਲੇ ਅਸੀਂ ਕਾਰ ਗਏ ਸੀ ਜੀ ਤੇ ਤਾਂ ਉਹ ਥੋੜ੍ਹਾ ਬਰਦਾਸ਼ਤ ਨਹੀਂ ਹੋ ਪਾਇਆ ਹੁਣ ਬਾਈਕ ਤੇ ਚੱਲਿਆ ਕਰਾਂਗੇ
ਬਾਈਕ ਤੇ ਬਾਈਕ ਤੇ ਗੱਲ ਹੀ ਵ
ਹਾਂਜੀ ਹਾਂਜੀ ਤੁਹਾਡਾ ਹੈ ਮੂਡ ਹੈ ਤੁਹਾਡਾ ਜਾਣ ਦਾ
ਹਾਂ ਹਾਂ ਬਿਲਕੁਲ ਕਿਹਾ ਨਾ ਹੀ
ਕੋਈ ਨੀ ਬਣਾਂਦੇ ਹ ਅੱਜ
ਚੱਲਾਂਗੇ ਬਾਕੀ ਪਹਿਲੇ ਆ ਇੱਧਰ ਪਟਨਾ ਸਾਹਿਬ ਹੋ ਕੇ ਆ ਜਾਂਦੇ ਹ ਆਪਾਂ ਤੇ ਫੇਿਰ ਦੇਖ
ਤੇ ਪਟਨਾ ਸਾਹਿਬ ਕਿੰਨੀ ਦੂਰ ਹੈਗਾ ਜੀ
ਬਾਰਾਂ ਚੌਦਾਂ ਘੰਟੇ ਤੇ ਘੱਟੋ ਘੱਟ ਇਸ ਤੋਂ ਜ਼ਿਆਦਾ ਹੀ ਹੋਣੇ ਨੇ
ਅੱਛਾ ਅੱਛਾ ਤੇ ਟ੍ਰਰੇਨ ਤੇ ਹੀ ਚਾਹੀਦਾ ਹੈ
ਹਾਂ ਹਾਂ ਟ੍ਰੇਨ ਤੇ ਟ੍ਰੇਨ ਤੇ
ਅੱਛਾ ਤੇ ਕਿੰਨੇ ਤੱਕ ਦੀ ਆ ਜਾਂਦੀ ਹੈ ਸਵੀਟ ਸੂਟ
ਟਿਕਟ ਟਿਕਟ ਏਸੀ ਲਵਾਂਗੇ ਤਾਂ ਪੰਦਰਾਂ ਸੋਲਾਂ ਸੌ ਦੀ ਤਾਂ ਘੱਟ ਤੋਂ ਘੱਟ ਹੋਏਗੀ ਇੱਕ ਸੀ ਇੱਕ ਟਿਕਟ ਹਾਂ ਏ ਸੀ ਤੇ ਚੱਲਾਂਗੇ ਬਿਲਕੁਲ ਬਿਲਕੁਲ ਤੇ ਏਧਰ ਤੁਸੀਂ ਇੱਧਰ ਵੀ ਹੋ ਕੇ ਆਏ ਉਹ ਕਦੀ ਅਨੰਦਪੁਰ ਸਾਹਿਬ
ਹਾਂਜੀ ਅਨੰਦਪੁਰ ਸਾਹਿਬ ਹੋਏਆ ਮੈਂ ਥੋੜ੍ਹੇ ਚਿਰ ਪਹਿਲ ਹੀ ਗਿਆ ਸੀ ਜੀ
ਠੀਕ ਠੀਕ ਤੇ ਉੱਥੇ ਕੀ ਮਾਹੌਲ ਉੱਥੇ ਮੈਂ ਮੈਂ ਉੱਥੇ ਇੱਕ ਵਾਰੀ ਗਿਆ ਬਹੁਤ ਪਹਿਲੇ ਭੁੱਲ ਗਿਆ ਛੋਟ
ਉੱਥੇ ਠੀਕ ਠੀਕ ਮਹੌਲ ਹੈ ਜਿੰਨਾ ਨਾ ਜ਼ਿਆਦਾ ਗਰਮੀ ਹੁੰਦੀ ਹੈ ਨਾ ਜ਼ਿਆਦਾ ਠੰਡ ਹੁੰਦੀ ਹੈ
ਇਹ ਤਾਂ ਸਿੱਖ ਹੈ ਨੇ ਉੱਥੇ
ਹਾਂਜੀ ਬਹੁਤ ਸਿੱਖ ਹਨ ਉੱਧਰ
ਅੱਛਾ ਚਲੋ ਹੁਣ ਕਦੇ ਵੀ ਤੁਹਾਡਾ ਕਿਧਰ ਵੀ ਵੀ ਪ੍ਰੋਗਰਾਮ ਬਣੇ ਨਾ ਤੇ ਦੱਸਣਾ ਜ਼ਰੂਰ ਆਪਾਂ ਸਾਰੇ ਚੱਲਾਂਗੇ
ਇਕੱਠੇ ਇਕੱਠੇ ਹੋ ਕੇ ਚੱਲਾਂਗੇ ਜੀ ਹਾਂਜੀ
ਬਿਲਕੁਲ ਬਿਲਕੁਲ ਆਪਣੇ ਫਰੈਂਡ ਸਰਕਲ ਵਿੱਚ ਵੀ ਪੁੱਛ ਲੈਣਾ ਹਾਂ ਆਪਣੇ ਫਰੈਂਡਸ ਨੂੰ ਵੀ ਪੁਛ‌ੱ ਲੇਨਾ ਪੰਦਰਾਂ ਵੀਹ ਪੱਚੀ ਜਣੇ ਹੋ
ਪੂਰਾ ਸਰਕਲ ਲਾ ਕੇ ਆਵਾਂਗੇ ਹਾਂਜੀ
ਦੋ ਤਿੰਨ ਦੋ ਤਿੰਨ ਫੈਮਿਲੀਆਂ ਹੋਦੀਆਂ
ਹਾਂਜੀ ਹਾਂਜੀ ਪਹਿਲੇ ਇੱਥੋਂ ਚੱਲਾਂਗੇ ਇੱਥੇ ਪੱਤਾ ਹੈ ਪਾਉਂਟਾ ਸਾਹਿਬ ਜੀ
ਠੀਕ ਠੀਕ ਹਾਂ ਪਾਉਂਟਾ ਸਾਹਿਬ ਨਹੀਂ ਪਾਉਂਟਾ ਸਾਹਿਬ ਪਟਨਾ ਸਾਹਿਬ ਤੇ ਭਾਈ ਸਾਹਿਬ ਦੂਜੇ ਪਾਸੇ ਵੀ ਉਹ ਤਾਂ ਟ੍ਰਰੇਨ 'ਤੇ ਜਾਣਾ ਪਏਗਾ ਇੱਧਰ ਹੇਮਕੁੰਡ ਸਾਹਿਬ ਵੱਲ ਜਾਓਗੇ ਨਾ ਤਾਂ ਪਹਿਲੇ ਪਾਉਂਟਾ ਸਾਹਿਬ ਆਏਗਾ ਫਿਰ ਅੱਗੇ ਹੋਰ ਹਿਮਾਚਲ ਸ਼ੁਰੂ ਹੋ ਜਾਏਗਾ ਹੈ ਦੇਹਰਾਦੂਨ ਤੇ ਰਿਸ਼ੀਕੇਸ਼ ਹਾਂ ਬਿਲਕੁਲ ਬਿਲਕੁਲ ਤੇ ਹਾਂ ਹਾਂ ਬਿਲਕੁਲ ਬਿਲਕੁਲ ਤੇ ਰਸਤੇ ਵਿੱਚ ਹੋਰ ਵੀ ਜਿੱਤਨੇ ਵੀ ਗੁਰਦੁੱਆਰੇ ਆਏ ਦਰਸ਼ਨ ਮੇਲੇ ਕਰਦੇ ਚੱਲਾਂਗੇ ਆਪਾਂ
ਟੂਰ ਲਵਾਂਗੇ ਹਫ਼ਤੇ ਖਾਨ ਦਾ
ਬਿਲਕੁਲ ਬਿਲਕੁਲ ਹਾਂ ਇਨਾ ਤਾਂ ਵੈਸੇ ਹੀ ਲੱਗਦਾ ਹੈਂ ਤੁਸੀਂ ਜਿੰਨੀ ਮਰਜ਼ੀ ਜਲਦੀ ਕਰ ਲਵੋ ਤੇ ਪੰਜ ਛੇ ਸੱਤ ਦਿਨ ਤੇ ਮਾਮੂਲੀ ਗੱਲ ਇਹ ਲੱਗ ਜਾਣਗੇ ਜੇ ਪਰਿਵਾਰ ਹੋਏਗਾ ਤਾਂ ਹੋਰ ਵੀ ਜ਼ਿਆਦਾ ਲੱਗ ਸਕਦੇ ਨੇ
ਹਾਂ ਹਾਂ ਤੇ ਤੋੜ ਬਾਈਕ ਤੋੜ ਉੱਪਰ ਚਲੀ ਜਾਂਦੀ ਹੈ ਕਿ ਇਹ ਪੈੱਦਲ ਜਾਣਾ ਪੈਂਦਾ
ਬਾਈਕ ਤੋੜ ਉੱਪਰ ਤੇ ਨਹੀਂ ਜਾਂਦੀ ਬਾਈਕ ਜਿੱਥੋਂ ਪੈਦਲ ਯਾਤਰਾ ਸ਼ੁਰੂ ਹੁੰਦੀ ਨਾ ਬਸ ਉੱਥੋਂ ਤੱਕ ਜਾਂਦੀ ਹੈ ਗੋਬਿੰਦ ਧਾਮ ਹੈ ਮੇਰੇ ਖਿਆਲ ਹਾਂ
ਅੱਛਾ ਅੱਛਾ ਜੀ ਅੱਛਾ
ਹਾਂ ਤੇ ਅੱਗੋਂ ਅੱਗੋਂ ਪੈਦਲ ਅੱਗੋਂ ਜਾਓ ਤਾਂ ਤੁਸੀਂ ਉੱਥੇ ਹੈਲੀਕੋਪਟਰ ਵੀ ਚੱਲਦੇ ਨੇ ਮਤਲਬ ਹਾਂ ਦੋ ਦੋ ਦੋ ਵਾਰੀ ਕਰਕੇ ਸਫ਼ਰ ਕੱਟਣਾ ਪੈਂਦਾ ਹੈ
ਹੈਲੀਕਾੱਪਟਰ ਦਾ ਕਿੰਨਾ ਚਾਰਜ ਹੈ ਜੀ
ਹੈਲੀਕਾੱਪਟਰ ਦਾ ਮੇਰੇ ਖਲ ਤੇ ਤਿੰਨ ਸਾਢੇ ਤਿੰਨ ਹਜ਼ਾਰ ਰੁ ਰੁ‌‌ਪਏ ਏ ਹੈ
ਅੱਛਾ ਤੇ ਕਿੰਨੇ ਕਿਲੋਮੀਟਰ ਹੈ ਉੱਪਰ
ਵੇਖੋ ਜੀ ਇੱਕ-ਇੱਕ ਸਫ਼ਰ ਇਹ ਪੈਦਲ ਸੋਲਾਂ ਕਿਲੋਮੀਟਰ ਅਤੇ ਅੱਗੇ ਛੇ ਸੱਤ ਕਿਲੋਮੀਟਰ ਹੋਰ ਅੱਗੇ ਵੈ
ਅੱਛਾ
ਕਿਲੋਮੀਟਰ ਦਾ ਸਫ਼ਰ ਹੈ ਨਾ ਉਹ ਤੁਹਾਨੂੰ ਤਿੰਨ ਚ ਚਾਰ ਹਜ਼ਾਰ ਰੁਪਏ ਦੇ ਵਿੱਚ ਉਹ ਹੈਲੀਕੋਪਟਰ ਤੇ ਤੁਹਾਡਾ ਕਟਿਆ ਜਾਏ
ਅੱਛਾ ਤੇ ਉਸ ਤੋਂ ਅੱਗੇ ਵੀ ਹੈਲੀਕੋਪਟਰ ਤੇ ਜਾ ਸਕਦੇ ਨੇ ਆ ਉਹ
ਨਹੀਂ ਉਸ ਤੋਂ ਅੱਗੇ ਨਹੀਂ ਉਸ ਤੋਂ ਅੱਗੇ ਉੱਚੀਆਂ ਪਹਾੜੀਆਂ ਸ਼ੁਰੂ ਹੋ ਜਾਂਦੀਆਂਨ ਉਹ ਥੋੜਾ ਪਰਾ ਹੀ ਰਹਿੰਦਾ ਹੈ
ਤੇ ਉਹ ਜਿਹੜਾ ਸੋਲਾਂ ਸਤਰਾਂ ਕਿਲੋਮੀਟਰ ਦਾ ਸਫ਼ਰ ਹੈ ਨਾ ਉਹ ਤੁਸੀਂ ਹੈਲੀਕੋਪਟਰ ਤੇ ਕੱਟ ਸਕਦੇ ਹੋ ਉਹ ਲਗਭਗ ਸਾਰੇ ਦਿਨ ਦਾ ਸਫ਼ਰ ਸਫ਼ਰ ਹੈਗਾ ਉਹ ਤੁਹਾਡਾ ਉਹਨਾਂ ਹੈਲੀਕਾੌਪਟਰ ਨੇ ਦਸ ਮਿੰਟ 'ਚ ਪੰਦਰਾਂ ਮਿੰਟ 'ਚ ਉਹ ਸਫ਼ਰ ਤੁਹਾਡਾ ਘੱਟ ਦੇਣਾ ਹਾਂ ਸਿਰਫ਼ ਪੰਦਰਾਂ ਮਿੰਟ ਵਿੱਚ
ਤੇ ਫੇਿਰ ਤੇ ਬਹੁਤ ਬੰਦੇ ਕਰਦੇ ਹੋਣ ਗੇ ਬੱਚਿਆਂ ਨੂੰ ਜਿਵੇਂ ਲੈ ਕੇ ਜਾਂਦੇ ਨੇ ਬਜ਼ੁਰਗ ਜਾਂਦੇ ਨੇ
ਹਾਂ-ਹਾਂ ਬਹੁਤ ਬਹੁਤ ਲੋਕਿ ਬਹੁਤ ਸਿੱਖ ਜਾਂਦੇ ਨੇ
ਹਾਂਜੀ-ਹਾਂਜੀ
ਬਹੁਤ ਸਿੱਖ ਜਾਂਦੇ ਨੇ ਹਾਂ ਤੇ ਹੋਰ ਹਾਂ-ਹਾਂ ਨਹੀਂ-ਨਹੀਂ ਚੱਲਣਾ ਆਪਾਂ ਚੱਲਾਂਗੇ ਤੇ ਇੱਧਰ ਅੰਮ੍ਰਿਤਸਰ ਦਾ ਵੀ ਵੇਖ ਲੋ ਕਮਰਾ ਕੁਮਾਰਾ ਮਿਲ ਜਾਂਦਾ
ਹਾਂਜੀ-ਹਾਂਜੀ ਕਮਰਾ ਹਾਂਜੀ ਬਹੁਤ ਜਾਣਕਾਰ ਹੈ ਜੀ ਹਾਂਜੀ-ਹਾਂਜੀ ਚੱਲਾਂਗੇ ਕੋਈ ਨੀ ਫੇਰ ਕਦੇ ਚੱਲਾਂਗੇ ਬਨਾਦੇ ਆ ਪ੍ਰੋਗਰਾਮ ਤੁਸੀਂ ਆਪਣੀ ਫੈਮਿਲੀ ਚ ਕਰਦੇਓ ਗੱਲ ਅੰਮ੍ਰਿਤਸਰ ਸਾਰਾ ਅੱਗੋਂ ਕੌਮ ਕੇ ਆਵਾਂਗੇ ਪਟਨਾ ਸਾਬ ਸਾਹਿਬ ਅੱਗੋ ਨਾਨਕ ਜੇਹੜਾ ਹਜ਼ੂਰ ਸਾਹਿਬ ਸਾਰਾ ਸਾਰੇ ਗੁਰਦੁਆਰੇ ਘੁੰਮ ਕਵਾਂਗੇ ਪੰਦਰਾਂ ਵੀ ਵੀਹ ਦਿਨ ਲਾ ਲਾਂਗੇ ਪੰਜ ਪੰ ਦਿ ਨਾਲ ਗੁਰਦੁਆਰੇ ਹਾਂਜੀ ਹਾਂਜੀ
ਤੇ ਤੁਸੀਂ ਆਪਣੀ ਫੈਮਿਲੀ
ਹਾਂਜੀ ਹਾਂਜੀ ਸਾਰੇ ਹੋਵਾਂਗੇ ਜੀ ਪੰਦਰਾਂ ਵੀਹ ਬੰਦੇ ਆਰਾਮ ਨਾਲ
ਤੇ ਖਾਣ ਪੀਣ ਦਾ ਸਮਾਨ ਵੀ ਫਿਰ ਨਾਲ ਰੱਖੋ ਤਾਂ ਹੀ ਮਜ਼ਾ ਹੈ ਰਸਤੇ 'ਚ ਹੈ ਨਾ ਕਿਉਂਕਿ ਰਸਤੇ ਵਿੱਚ ਇਤਨਾ ਉਹ ਹਾਈਜੀਨਿਕ ਨਹੀਂ ਮਿਲਦਾ ਬਹੁਤ ਮਤਲਬ ਬੇਕਾਰ ਜਹਾ ਸਮਾਨ ਵਰਤਦੇ ਨੇ ਬਹੁਤ ਮਹਿੰਗਾ ਬਹੁਤ ਮਹਿੰਗਾ ਬਹੁਤ ਮਹਿੰਗਾ ਕੀ ਕਰੀਏ ਹਾਂ ਤੇ ਉਹ ਇਸ ਕਰਕੇ ਮੈਂ ਕਹਿ ਰਿਹਾ ਬਾਈ ਲੈ ਕੇ ਹੀ ਚੱਲਾਂਗੇ ਆਪਾਂ ਠੀਕ ਹੈ ਨਾ
ਅਗਲੀ ਵਾਰੀ
ਨਹੀਂ ਇਹ ਕੁੜ ਦੇਖਣੇ ਹੋਣਾ ਜਿਹੜਾ ਤੁਸੀਂ ਕਹਿ ਰਹੇ ਹੋੱ ਉਹਨਾਂ ਸਾਹਿਬ ਤੋਂ ਕੇ ਆ ਕੇ ਤੇ ਜੇ ਟਾਈਮ ਬਚਿਆ ਜੇ ਯਾਤਰਾ ਖੁੱਲ੍ਹੀ ਹੋਈ ਹੇਮਕੁੰਟ ਸਾਹਿਬ ਦੀ ਤਾਂ ਫਿਰ ਚੱਲਾਂਗੇ ਹੇਮਕੁੰਟ ਸਾਹਿਬ
ਤੇ ਕਦੋਂ ਤੱਕ ਖੁੱਲ੍ਹਲਾ ਹੁੰਦਾ ਹੇਮੰਕੁੰੂ ਸਾਹਿਬ ਦਾ ਰਾਜ ਜੀ
ਇਹ ਮੇਰੇ ਖਿਆਲ ਅਗਸਤ ਤੱਕ ਸ਼ਹਿਦ ਹੁੰਦਾ ਮੇਰੇ ਸਤੰਬਰ ਅਗ ਅਗਸਤ ਅਗਸਤ
ਅੱਛਾ ਕੋਈ ਨੀ ਬਣਾਦੇ ਹ ਹਾਂਜੀ ਪ੍ਰੋਗਰਾਮ ਕਰਦੇ ਹ ਫਿਰ ਤੇ ਕਿੰਨਾ ਕੁ ਤੇਲ ਲੱਗ ਜਾਂਦਾ ਜੀ ਬਾਈਕ ਤੇ
ਬਾਈਕ 'ਤੇ ਨਾ ਤੇਲ ਦਾ ਤਾਂ ਮੈਨੂੰ ਨਹੀਂ ਪਤਾ ਬਟ ਹੁਣ ਦੋ ਢਾਈ ਹਜ਼ਾਰ ਦੇ ਤੇਲ ਨਾਲ ਅਪ ਡਾਊਨ ਹੋ ਸਕਦਾ ਹੈ
ਅੱਛਾ ਅਪ ਡਾਨ ਦੋਾਈ ਕੋਈ ਨੀ ਜੀ ਉਹ ਤੇ ਕਰ ਲਾਂਗੇ ਵੱਢ ਲਾਂਗੇ ਆਪਾਂ
ਆਹੋ ਤਾਂ ਕੋਈ ਨਹੀਂ ਡਿਵਾਈਡ ਕਰ ਲਾਂਗੇ ਆਪਾਂ ਚਲੋ ਠੀਕ ਹੈ ਭਅਾਈ ਸਾਹਿਬ ਫਿਰ ਤੁਸੀਂ ਯਾਦ ਰੱਖਣਾ ਤੇ ਆਪਾਂ ਇਹ ਪਲਾਨਿੰਗ ਜ਼ਰੂਰ ਕਰਨੀ ਹੈ ਓਕੇ ਸਤਿ ਸ੍ਰੀ ਅਕਾਲ ਜੀ